ਓ
ਹਾਂਜੀ ਸਾਸਰੀ ਕਾਲ ਜੀ।
ਸਾਸਰੀ ਕਾਲ ਭੈਣ ਜੀ ਕੀ ਹਾਲ ਚਾਲ ਹੈ ਜੀ।
ਹਾਂਜੀ ਵਧੀਆ ਜੀ ਹੋਰ ਤੁਸੀਂ ਸੁਣਾਓ ਠੀਕ ਓ।
ਬਸ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਘਰ ਪਰਿਵਾਰ ਵਧੀਆ ਜੀ ਸਭ।
ਹਾਂਜੀ-ਹਾਂਜੀ ਸਭ ਵਧੀਆ।
ਚਲੋ ਸ਼ੁਕਰ ਏ ਪ੍ਰਮਾਤਮਾ ਦਾ ਵਧੀਆ ਚਾਹੀਦਾ ਜੀ।
ਹਾਂਜੀ-ਹਾਂਜੀ ਕਿਰਪਾ ਗੁਰੂ ਮਹਾਰਾਜ ਦੀ, ਹੋਰ ਸੁਣਾਓ।
ਵਧੀਆ ਜੀ ਵਧੀਆ ਸਭ ਚੜ੍ਹਦੀ ਕਲਾ।
ਬਾਰਿਸ਼ ਵਾਰਿਸ਼ ਹੋ ਰਹੀ ਉੱਧਰ ਕੁਛ ਜਾਂ ਮੌਸਮ ਗਰਮ ਏ?
ਮੌਸਮ ਬੁਰਾ ਹਾਲ ਹੈ ਗਰਮੀ ਦਾ ਜੀ।
ਹਾਂਜੀ ਗਰਮੀ ਤੇ ਇੱਧਰ ਵੀ ਬਹੁਤ ਏ।
ਬੱਦਲਵਾਈ ਹੋਈ ਪਈ ਹੈ ਪਰ ਬਾਰਿਸ਼ ਇੱਕ ਦਿਨ ਵੀ ਨੀ ਆਈ।
ਹਾਂਜੀ ਬ ਬਾਰਿਸ਼ ਤਾਂ ਹੋਈ ਹੈ ਪਰ ਬਾਅਦ ਵਿੱਚੋਂ ਫੇਰ ਗਰਮੀ ਜ਼ਿਆਦਾ ਹੋ ਜਾਂਦੀ ਆ ਬਾਰਿਸ਼ ਦੇ ਬਾਅਦ
ਹਾਂ ਹਲਕੇ ਫੁਲਕੇ ਛਿੱਟੇ ਪਹਿਣਗੇ ਫਿਰ ਹੂਮਿਡਿਟੀ ਜ਼ਿਆਦਾ ਹੋ ਜਾਣੀ ਐ।
ਹਾਂਜੀ ਉਹ ਫੇਰ ਚਿਪ, ਹਾਂਜੀ। ਹਾਂਜੀ ਚਿਪ-ਚਿਪ ਹੀ ਹੋ ਰਹੀ ਹੈ, ਗਰਮੀ ਨਾ। ਜਿਵੇਂ ਚਿਪ, ਹਾਂਜੀ, ਹੋਰ ਸੁਣਾਓ ਹੋਰ
ਬੈਠ ਹੀ ਨਹੀ ਸਕਦੇ ਹੈਗੇ।
ਹਾਂਜੀ-ਹਾਂਜੀ, ਏਸੀ ਤੇ ਬਸ ਦਿਨ ਰਾਤ ਹੀ ਚੱਲਦੇ ਨੇ ਏਸੀ। ਬਹੁਤ ਦੇਰ ਨੀ ਬੈਠਾ ਜਾਂਦਾ, ਅਸੀਂ ਤੇ ਫੇਰ ਵੀ ਬੈਠ ਜਾਣੇ ਆ ਬੱਚੇ ਤੇ ਬਿਲ ਬਿਲਕੁਲ ਨੀ ਬੈਠਦੇ ਏਸੀ ਦੇ ਵਗੈਰ।
ਏਸੀ ਦਾ ਬਹੁਤ ਜ਼ਿਆਦਾ ਸਾਈਡ ਇਫੈਕਟ ਹੈ ਜੀ।
ਹਾਂਜੀ-ਹਾਂਜੀ।
ਰਾਤ ਨੂੰ ਸਮਝਿਆ ਕਿ ਬੰਦਾ ਬਹਿ ਜਾਵੇ ਪਰ ਦਿਨੇ ਵੀ ਜੇਵੇ ਏਸੀ ਚ ਬੈਠਣਾ ਰਾਤ ਵੀ ਬੈਠਣਾ। ਉੱਥੇ ਸਰੀਰ ਦਾ ਸਾਰਾ, ਅਨਬੈਲੈਂਸਡ ਹੋ ਜਾਂਦਾ ਸਰੀਰ।
ਹਾਂਜੀ-ਹਾਂਜੀ, ਸਾਰੀ ਇਮਿਊਨਿਟੀ ਸਰੀਰ ਦੀ ਖ਼ਰਾਬ ਹੋ ਜਾਂਦੀ ਹੈ ਫਿਰ ਅਸੀਂ ਬਾਹਰ ਜਾਣ। ਜਾਣ ਲਾਇਕ ਨੀ ਰਹਿੰਦੇ ਅਸੀਂ ਕਿੱਧਰੇ ਜਾ ਨੀ ਸਕਦੇ ਅਸੀਂ। ਹਾਰਡ ਵਰਕ ਨੀ ਕਰ ਸਕਦੇ, ਪਸੀਨੇ ਨਾਲ ਬੁਰਾ ਹਾਲ ਹੋ ਜਾਂਦਾ ਬਿਲਕੁਲ ਉਲ, ਜਰਾ ਜਿੰਨਾ ਬਾਹਰ ਨਿਕਲੋ, ਘਰੋ ਪਸੀਨਾ-ਪਸੀਨਾ ਹੋ ਜਾਂਦਾ ਇੰਝ ਤੇ ਸਾਰੀ ਮਤਲਬ ਐਨਰਜੀ ਨਿ ਨਿਕਲ ਜਾਂਦੀ ਐ ਜਿਵੇਂ ਸਰੀਰ ਵਿੱਚੋਂ।
ਬਿਲਕੁਲ ਜੀ, ਨਹੀ ਪਸੀਨਾ ਨਿਕਲਣਾ ਜ਼ਰੂਰੀ ਹੈਗਾ ਪਸੀਨਾ ਸੀ,
ਹਾਂਜੀ-ਹਾਂਜੀ, ਉਹੀ ਕਹਿ ਰਹੀ ਹਾਂ ਨਾ ਅਸੀਂ ਏਸੀ ਚ ਬੈਠ ਜਾਣੇ ਆ ਨਾ ਉਹ ਪਸੀਨਾ ਤੇ ਨਿਕਲ ਨੀ ਪਾਂਦਾ ਬਾਹਰ ਉਹ ਫੇਰ ਜਦੋਂ ਜਰਾ ਜਿਹਾ ਵੀ ਸਾਨੂੰ ਕਿੱਧਰੇ ਬਾਹਰ ਟਾਈਮ ਕੰਮ ਵਾਸਤੇ ਨਿਕਲਣਾ ਪਏ, ਮਜਬੂਰੀ ਚ ਜਾ ਜਿਵੇਂ ਵੀ ਕਹਿ ਲੋ ਤੇ ਫਿਰ ਉਸ ਉਸ ਟਾਈਮ ਤੇ ਇੰਨਾ ਬੁਰਾ ਹਾਲ ਹੋ ਜਾਂਦਾ ਹੈ ਕਿ ਬਰਦਾਸ਼ਤ ਨਹੀ ਹੋ ਪਾਂਦੀ।
ਐ ਗਰਮੀ, ਪਹਿਲੇ ਨੰਬਰ ਤੇ ਜਾਣਾ ਅਵਾਇਡ ਕਰਦੇ ਆ।
ਹਾਂਜੀ-ਹਾਂਜੀ।
ਮੋ ਦਿਖਾਈ ਦੇਣ ਲੱਗ ਜਾਂਦੀ ਐ।
ਹਾਂਜੀ-ਹਾਂਜੀ, ਐਈ ਐ ਹੋਰ ਬਸ ਤੁਹਾਨੂੰ ਪਤਾ ਕਿੰਨੀ ਡਰਾਈ ਹੋ ਜਾਂਦੀ ਐ ਸਕਿੰਨ ਰਾਤ ਨੂੰ ਅਸੀਂ-ਅਸੀਂ ਪੂਰੀ ਰਾਤ ਅਗਰ ਸੌਣੇ ਆ। ਗਲਾ ਕਿਵੇਂ ਸੁੱਕ ਜਾਂਦਾ ਹੈ ਇਸ ਤਰ੍ਹਾਂ ਡਰਾਈ ਹੋ ਜਾਂਦੀ ਹੈ ਸਕਿੰਨ। ਬਹੁਤ ਜਿਆਦਾ ਆਪਣਾ ਮੋਇਸਚਰ ਖਿੱਚ ਲੈਂਦਾ ਨਾ ਏਸੀ ਬੋਟ
ਤਾਹੀ ਕਹਿੰਦੇ ਨੇ ਕੋਲ ਪਾਣੀ ਦੀ ਬੋਤਲ ਰੱਖ ਕੇ ਸੌਵੋ।
ਹਾਂਜੀ-ਹਾਂਜੀ, ਬੋਤਲ ਦੀ ਇਹਨਾਂ ਕੰਮ ਕਰੇਗੀ ਜਿੰਨਾ ਤੁਸੀਂ ਖੁੱਲੇ ਮੂੰਹ ਵਾਲਾ ਭਾਂਡਾ ਕੋਈ ਰੱਖੋਗੇ ਨਾ ਬਾਊਲ ਵਗੈਰਾ, ਜਿਹਦੇ ਚੋ ਮਤਲਬ ਮੋਇਸਚਰ ਬਾਹਰ ਨਿਕਲਦਾ ਰਹੇ। ਸਾਰਾ ਮੋਇਸਚਰ ਨਹੀ ਤੇ ਬੋਡੀ ਵਿੱਚੋ ਹੀ ਖਿੱਚ ਲੈਂਦਾ ਏਸੀ ਸਾਰੀ ਰਾਤ।
ਬੌਡੀ ਤਾਂਹੀ ਡਰਾਈ ਹੋ ਜਾਂਦੀ ਨਾ
ਹਾਂਜੀ-ਹਾਂਜੀ, ਗਲਾ ਵੀ ਸੁੱਕ ਜਾਏਗਾ ਇੱਕਦਮ ਸਾਰੀ ਸਕਿੰਨ ਵੀ ਇੰਝ ਹੋ ਜਾਏਗੀ। ਡਰਾਈ-ਡਰਾਈ ਹੋ ਜਾਂਦੀ ਹੈ ਬਿਲਕੁਲ।
ਓ
ਪਰ ਬੱਚੇ ਆ ਨਾ ਬ ਬੱਚਿਆਂ ਨੂੰ ਸਮਝਾਨੇ ਆ ਪੂਰਾ ਦਿਨ ਨਾ ਚਲਾਓ ਥੋੜ੍ਹਾ ਦੇਰ ਬੰਦ ਵੀ ਰੱਖੋ ਪਰ ਬੱਚੇ ਨੀ ਨਾ ਸਮਝਦੇ ਅੱਜ-ਕੱਲ। ਬੱਚਿਆਂ ਨੂੰ, ਸਮਝਾਣਾ ਬੜਾ ਮੁਸ਼ਕਿਲ ਐ। ਹੁਣ, ਹਰ ਜ, ਹਰ ਜਗਾ ਏਸੀ ਨੇ ਸਕੂਲਾਂ 'ਚ ਵੀ ਏਸੀ ਨੇ, ਹੁਣ ਕਰੇ ਕੀ ਬੰਦਾ, ਬੱਚੇ ਆਦਿ ਹੋ ਚੁੱਕੇ ਨੇ।
ਬਿਲਕੁਲ, ਹੈਪਚੁਅਲ ਹੋ ਗਏ ਨੇ
ਹਾਂਜੀ, ਹੁਣ ਤੇ ਉਹ ਜਿੱਥੇ ਮਰਜ਼ੀ ਚਲੇ ਜਾਣ। ਕਾਰਾਂ ਵਿੱਚ ਵੀ ਏ ਸੀ ਏ ਹੁਣ, ਔਫਿਸ਼ ਜਾਂਦਾ ਬੇ। ਤਾਂ ਔਫਿਸ ਵਿਚ ਵੀ ਏ ਸੀ ਏ। ਤੇ ਹੁਣ ਘਰ ਵੀ ਏਸੀ ਏ ਤੇ ਫੇਰ, ਬੱਚਾ ਕੀ ਕਰੇਗਾ ਅਬ ਬਚਾ ਏ ਸੀ ਬਗੈਰ ਬੈਠ ਹੀ ਨਹੀਂ ਸਕਤਾ।
ਆਣ ਆਲੀ ਜਨਰੇਸ਼ਨ, ਏਸੀ ਤੋਂ ਬਿਨਾਂ ਰਹਿ ਨਹੀਂ ਸਕਦੀ ਜੀ। ਇਹ ਤਾਂ ਆਪਣੇ ਘਰ ਦਾ ਮਾਹੌਲ ਐ। ਜਿਹੋ ਜਿਹਾ ਅਸੀਂ ਵਾਤਾਵਰਨ 'ਚ ਢਾਲ ਲਿਆ ਬੱਚੇ ਨੂੰ। ਉਹੋ ਜਿਹੇ ਵਾਤਾਵਰਨ 'ਚ ਬੱਚੇ।
ਹਾਂਜੀ, ਉਹੀ ਨਾ ਬੱਚਾ ਅਗਰ ਆਪਣੇ ਅੰਦਰੋਂ ਹੀ ਉਹਨੂੰ ਸਮਝ ਆਏ, ਤੇ ਤਾਂ ਹੀ ਐਹ ਅਸੀਂ ਜਿੰਨਾ ਮਰਜ਼ੀ ਜੀ ਸਮਝਾ ਦੇ, ਉਹਨੂੰ ਨੀ ਸਮਝ ਆਏਗੀ।
ਹਾਂਜੀ, ਹੁਣ ਨਾਲ ਨੇਬਰਹੁੱਡ ਹੈਗੇ ਨੇ। ਉੱਥੇ ਕਿਰਾਏਦਾਰ ਰੈਂਦੇ ਨੇ, ਬਈਏ ਰਹਿੰਦੇ ਨੇ।
ਹਾਂਜੀ- ਹਾਂਜੀ
ਉਹਨਾਂ ਦੀਆਂ ਵਾਈਫਸ ਹੈਗੀਆਂ ਨੇ, ਬੱਚੇ ਹੈਗੇ ਨੇ, ਉਹ ਤੇ ਮਿ ਮਿੱਟੀ ਦੇ ਵਿੱਚ ਖੇਡ ਕੇ, ਜੰਮੇ ਪਲੇ ਨੇ, ਵੱਡੇ ਹੋਏ ਨੇ।
ਹਾਂਜੀ ਦੇਖਲਓ, ਉਹਨਾਂ ਨੂੰ ਕੋ। ਹਾਂਜੀ, ਬਿਮਾਰੀ ਵੀ ਨੀ ਹੁੰਦੀ ਉਹਨਾਂ ਨੂੰ ਕੋਈ, ਬਿਮਾਰ ਵੀ ਨੀ ਹੁੰਦੇ ਉਹ ਬੱਚੇ ਫੇਰ।
ਅੰਦਰੋਂ ਖੋਖਲੇ ਨੇ, ਉਹ ਬੱਚੇ ਅੰਦਰੋਂ, ਹੋ ਗਏ ਨੇ ਕਿਉਂਕਿ, ਉਹ ਮਿੱਟੀ ਦੇ ਵਿੱਚ ਰਹਿ- ਰਹਿ ਕੇ, ਉਹਨਾਂ ਨੇ ਕਦੇ ਏ ਸੀ ਨਹੀਂ ਲਿਆ। ਉਨ, ਉਹਨਾਂ ਦੇ ਘਰੇ ਪੱਖੇ ਥੱਲੇ ਸੋਂਦੇ ਨੇ।
ਹਾਂਜੀ, ਉਹ ਇਮਿਊਨਿਟੀ, ਹਾਂਜੀ- ਹਾਂਜੀ ਉਹਨਾਂ ਦੀ ਇਮਿਊਨਿਟੀ ਸਟਰੋਂਗ ਹੋ ਜਾਂਦੀ ਐ।
ਉਹਨਾਂ ਕੋਲੋਂ ਜਿੰਨਾ ਮਰਜ਼ੀ ਪੈਦਲ ਤਰਵਾਲੋ, ਜੋ ਮਰਜ਼ੀ ਭਜ ਲਓ। ਜੇੜੀ ਮਰਜ਼ੀ ਐਕਟੀਵਿਟੀ ਕਰਾਲੋ। ਆਪਣੇ, ਪਿੰਡ 'ਚ ਹੀ ਕਹਿ ਦਈਏ, ਕਿ ਪੁੱਤ ਇੱਥੋਂ ਦੀਆ ਦੋ ਕਿਲੋਮੀਟਰ ਇੱਕ ਕਿਲੋਮੀਟਰ ਦੂਰ ਜਾਣਾ।
ਹਾਂਜੀ, ਨਹੀਂ ਜਾਂਦੇ। ਹਾਂਜੀ, ਉਹਨਾਂ ਨੇ ਤੇ ਬਸ, ਕੈ ਐਕਟੀਵਾ ਦੇ ਬਗ਼ੈਰ ਜਾਣਾ ਨੀ। ਸਾਈਕਲ ਤੇ ਬੜੀ ਦੂਰ ਦੀ ਗੱਲ ਐ, ਸਾਈਕਲ ਤੇ, ਸਾਈਕਲ ਤੇ ਆਉਂਦੀ ਬਸ, ਛ ਤੀਸਰੀ ਜੋਬ। ਚੋਥੀ ਕਲਾਸ ਤੱਕ ਚਲਾਈ ਏ ਬਸ। ਉਸ ਤੋਂ ਬਾਅਦ ਤੇ ਸਾਈਕਲ ਹੈ ਹੀ ਨੀ, ਪਤਾ ਨੀ ਕਿੱ ਕਿੱਥੇ ਫੇਕੀਆਂ ਨੇ ਹੁਣ, ਸਾਈਕਲਾਂ ਲੱਭਦੀਆਂ ਹੀ ਨਹੀਂ ਪਈਆਂ।
ਕਿੰਨਾ ਕਹਿੰਦੇ ਆ ਬੱਚਿਆਂ ਨੂੰ ਹੁਣ ਕਹਿੰਦੇ ਨੇ ਜਿੰਮ ਜਾਈਏ, ਅਸੀਂ ਆਪਣਾ ਬੋਡੀ ਵੇਟ ਘਟਾਈਏ। ਤੇ ਤੁਸੀਂ ਪੈਲੇ ਹੀ ਤੁਸੀਂ ਆਪਣਾ ਸਾਈਕਲ ਵਾਈਕਲ ਚਲਾਓ, ਪੈਦਲ ਚਲੋ। ਹੁਣ ਜਿੰਮ ਜਾ ਕੇ ਵੇਟ ਘਟਾਉਂਦੇ ਨੇ। ਪੈਲੇ ਕੇਅਰ ਨੀ ਕਰਦੇ ਆਪਣੇ ਸਰੀਰ ਦੀ।
ਦੇਖੋ ਜੀ, ਪਹਿਲਾਂ ਸੁੱਖ ਸਹੂਲਤਾਂ ਵਾਸਤੇ ਅਸੀਂ ਸਾਰਾ ਕੁੱਝ ਕੀਤਾ।
ਹਾਂਜੀ।
ਫੇਰ ਓਵਰਵੇਟ ਹੋ ਗਿਆ। ਕੋਈ ਵੀ ਸਰੀਰ ਵਿੱਚ ਪ੍ਰੋਬਲਮਾਂ ਆ ਗਈਆਂ। ਫਿਰ ਅਸੀਂ ਪੈਸੇ ਇੱਦਾ ਖਰਚਦੇ, ਉਹਨੂੰ ਠੀਕ ਕਰਨ ਵਾਸਤੇ।
ਹਾਂ, ਉਹੀ ਤੇ। ‌ਉਹੀ ਬੱਚਿਆਂ ਨੂੰ ਸਮਝਾਉਂਦੇ ਅਸੀਂ ਵੀ।
ਪਹਿਲਾਂ ਹੀ ਬੱਚੇ ਅਵੇਅਰ ਹੋਣ ਥੋੜੇ ਜਿਹੇ। ਕਿ ਬੇ ਪਸੀਨਾ ਨਿਕਲਣਾ ਚਾਹੀਦਾ। ਸਵੇਰੇ ਟਾਈਮ ਕੇ ਸਵੇਰੇ ਵਰਜਿਸ਼ ਕਰੋ, ਸੈਰ ਤੇ ਮਾੜੀ ਮੋਟੀ ਜਾਓ। ਸ਼ਰੀਰ'ਚੋ ਪਸੀਨਾ ਨਿਕਲੂਗਾ, ਸ਼ਰੀਰ ਡਿਟੋਕਸ ਹੋਊਗਾ।
ਹਾਂਜੀ-ਹਾਂਜੀ, ਹੁਣ ਪੀਂਦੇ ਨੇ ਡੀਟੋਕਸ ਕਰਨ ਵਾਸਤੇ ਗ੍ਰੀਨ ਟੀ ਪੀ ਲੈਣੀ ਏ। ਜਿੰਮ ਜਾਣਾ ਏ, ਔਰ ਤੁਸੀਂ ਵੀ ਦੇਸੀ ਤਰੀਕੇ ਨੀ ਨਾ ਅਪਣਾਂਦੇ ਬੱ ਬੱਚੇ ਅੱਜ-ਕੱਲ, ਦੇਸੀ ਤਰੀਕੇ, ਹਾਂਜੀ।
ਇਹ ਤਾਂ ਪੈਹੇ ਦੇ ਤਰੀਕੇ ਨੇ, ਕਿੱਥੇ ਆਪਾਂ ਪੈਦਲ ਤੁਰਕੇ ਜਾਣਾ, ਫ੍ਰੀ ਓਫ ਕੋਸਟ। ਕੋਈ ਪੈਹਾ ਨੀ ਲੱਗਣਾ ਅਪਣਾ, ਸੈਰ ਕਰਨ ਜਾਓ, ਉ ਹੋਸਟ ਬੰਦਾ ਇੱਕ ਚੱਕ ਕਹਿ ਗਲੀ ਦੇ ਦੋ, ਚਾਰ ਗ੍ਰਾਉਂਡ ਮਾਰੇ, ਪ੍ਰੋਪਰ ਸਹੀ ਹੋ ਜਾਂਦਾ ਹੈਗਾ।
ਨਹੀਂ ਉਹ ਨਹੀ ਕਰਨਾ ਚਾਂਦੇ, ਟ੍ਰੇਡਮਿਲ ਤੇ ਚੱਲਣਾ ਚਾਂਦੇ ਨੇ, ਪੈਦਲ ਨਹੀਂ ਚੱਲਣਾ। ਜਾਂਦੇ ਅੱਜ-ਕੱਲ ਐ ਚੱਕਰ ਏ।
ਗ਼ਲਤ ਐ ਨਾ, ਪੈਹੇ ਦੇਕੇ ਅਪਣੇ ਸ਼ਰੀਰ ਦਾ ਹੀ ਨਾਸ ਕਰਾ ਰਹੇ ਆ, ਉੱਥੇ ਮਸ਼ੀਨਾਂ ਦੇ ਵਿੱਚ ਜਾ ਰਹੇ ਮਸ਼ੀਨਾਂ ਵਿੱਚ, ਜਿੰਮ ਕਹਿ ਤੁਹਾਡੇ ਉਹ ਬਿਨਾਂ ਏਸੀ ਤੋਂ ਹੈਗੇ ਨੇ।
ਹਾਂਜੀ, ਉੱਥੇ ਵੀ ਏ, ਏਸੀ, ਹਾਂਜੀ। ਉਹ ਫੇਰ ਉਹ ਹੋਰ ਨੁਕਸਾਨ ਕਰਦੈ, ਗਰਮ-ਸਰਦ ਹੋ ਜਾਂਦਾ।
ਗਰਮ ਸਰਦ ਹੁੰਦੇ ਨੇ, ਉੱਥੇ ਕਿਹੜਾ ਏਸੀ ਤੋਂ ਬਿਨਾਂ ਹੈਗੇ ਨੇ ਜਿੰਮ, ਸਾਰਿਆ'ਚ ਏਸੀ ਲੱਗੇ ਹੋਏ ਨੇ।
ਹਾਂਜੀ, ਪਿੱਛੇ ਮੇਰਾ ਬੇਟਾ ਬਿਮਾਰ ਹੋਗਿਆ ਜਿੰਮ ਜਾਂਦਾ ਸੀ। ਸਰਦੀਆਂ ਦੇ ਦਿਨ ਸੀ ਅੰਦਰ ਜਿੰਮ ਕਰਨੀ, ਇਕਦਮ ਬਾਹਰ ਆਗਿਆ। ਉਹ ਹਵਾ ਲੱਗ ਗਈ, ਮੈਂ, ਮੈਂ ਕਿਹਾ ਤੇ ਜਿੰਮ ਤੇ ਕੀ ਫਾਇਦਾ ਹੋਣਾ ਸਾਨੂੰ
ਜਦੇ ਬਹੁਤ ਥਾਵਾਂ ਤੇ ਸਾਈਡ ਇਫੈਕਟ ਨੇ।
ਹਾਂਜੀ।
ਕਈ ਬੱਚੇ ਪੇਟ ਸ਼ ਕੇ ਓਵਰ ਹੋਕੇ, ਕੋਈ ਗਲਤ ਐਕਸਰਸਾਈਜ਼ ਕਰ ਲੈਂਦੇ ਨੇ।
ਹਾਂਜੀ-ਹਾਂਜੀ। ਹਾਂਜੀ।
ਦੂਜਾ ਅੱਜ-ਕੱਲ ਜੇ, ਨਵੀਂ ਜਨਰੇਸ਼ਨ ਐ, ਕਿਸੇ ਬੱਚੇ ਨੂੰ ਘੂਰਿਆ ਨਹੀਂ ਜਾ ਸਕਦਾ।
ਨਹੀਂ, ਬਿਲਕੁਲ, ਅੱਜ-ਕੱਲ ਬੱਚਿਆਂ ਨੂੰ ਜ਼ਿਆਦਾ ਟੋਕ ਵੀ ਨਹੀ ਸਕਦੇ, ਅੱਜ-ਕੱਲ ਅਹ ਬੱਚੇ, ਫੇਰ ਨਹੀਂ ਹੋਰ ਕਦਮ ਚੁੱਕ ਲੈਂਦੇ ਨੇ, ਜ਼ਿਆਦਾ ਬੱਚੇ ਨੂੰ ਮਨਾ ਵੀ ਨੀ ਕੀਤਾ ਜਾਂਦਾ, ਬੱਚੇ ਨੂੰ ਐ ਤੇ ਅਪਣੇ-ਆਪ ਈ ਜਦੋਂ ਸਮਝ ਆਏ। ਉਹਨੁੰ ਫੇਰ ਈ ਸਮਝੇਗਾ, ਅਸੀਂ ਜਿੰਨਾ ਮਰਜ਼ੀ ਸਮਝਾਈਏ ਨਹੀਂ ਸਮਝਦੇ ਬੱਚੇ ਅੱਜ-ਕੱਲ।
ਦੇਖੋ ਜੀ ਅਸੀਂ ਅਪਣਾ ਟਾਈਮ ਗੁਜ਼ਾਰਿਆ, ਸਾਡੇ ਮਾਂ-ਪਿਓ ਸਾਨੂੰ ਝਿੜਕ ਵੀ ਦਿੰਦੇ ਸੀ। ਕੁੱਟ ਵੀ ਦਿੰਦੇ ਸੀਗੇ, ਉਲਟਾ ਟੰਗ ਦਿੰਦੇ ਸੀ, ਮਾਂ-ਪਿਓ ਤੇ ਨਾਲ। ਗਲਤੀ ਕੀਤੀ ਘਟ ਗਿਆ ਹੋਇਆ।
ਹਾਂਜੀ, ਅੱਜ-ਕੱਲ ਤੇ ਡਾਂਟ ਵਿਚ, ਨਹੀ ਅੱਜ-ਕੱਲ ਤੇ ਪਿਆਰ ਵੀ ਬੜਾ
ਬਿਲਕੁਲ ਸਕੂਲ ਟੀਚਰਾਂ ਨੇ ਸਾਨੂੰ ਥੱਪੜ ਮਾਰੇ ਹੋਏ ਨੇ, ਸਾਨੂੰ ਪੂਰਾ ਟਾਇਟ ਕਰਕੇ ਖਿੱਚਿਆ ਹੋਇਆ।
ਹਾਂਜੀ।
ਤੇ ਉਹਨੂੰ ਕੰਪਲੇਂਟ ਕਰ ਸਕਦੇ ਸੀਗੇ।
ਹਾਂਜੀ।
ਨਾ ਅਸੀਂ ਮੰਗਦੇ ਸੀਗੇ, ਮਾਂ-ਪਿਓ ਨੂੰ, ਤੇ ਉਲਟਾ ਪੇਰੈਂਟਸ ਨੂੰ ਹੋਰ ਕਹਿ ਦਿੰਦੇ ਸੀਗੇ, ਇਹ ਤੁਹਾਡੀ ਕੰਪਲੇਂਟ ਕਰਦਾ ਪਿਆ ਹੋਰ, ਭੰਨੋ ਜੀ ਇਹਨੂੰ ਕੋਈ ਗੱਲ ਨਹੀਂ। ਪਰ ਸਾਡਾ ਬੱਚਾ ਲੱਗ ਚਾਹੀਦਾ।
ਹਾਂਜੀ, ਹੁਣ ਅੱਜ-ਕੱਲ ਤੇ ਜਰਾ ਬੱਚਿਆਂ ਨੂੰ ਕਹਿ ਦੇਣ ਟੀਚਰਸ ਤੇ ਪੇਰੈਂਟਸ ਪਹੁੰਚ ਜਾਂਦੇ ਨੇ। ਤੁਸੀਂ ਸਾਡੇ ਬੱਚੇ ਨੂੰ ਹੱਥ ਲਾਇਆ ਕਿਉਂ ਜੀ।
ਆਇਆ ਕਿਉਂ ਐਂ? ਇਹ ਗਲਤ ਹੋਗਿਆ ਨਾ, ਇਹ ਸਾਰਾ।
ਹਾਂਜੀ।
ਦਾ ਤੇ ਹੁਣ ਦਾ ਇੱਕਦਮ ਓਪੋਜਿਟ ਹੋ ਰੇਆ ਸਾਰਾ।
ਓਹੀ ਨਾ ਸਭ ਕੁਛ ਬਿਲਕੁਲ-ਬਿਲਕੁਲ ਓਈ ਤਾਂ ਈ ਬੱਚੇ ਨਾ ਲਾਡਾ ਲਾਂਡਾ ਚ ਨਾ ਅੱਜ-ਕੱਲ ਹੁੰਦਾ ਏਥੇ ਏਕ ਬੱਚਾ ਏ ਜਾਦਾ ਤੋਂ ਜਾਦਾ ਦੋ ਹੁੰਦੇ ਨੇ, ਓ ਲਾਡ-ਪਿਆਰ ਲਾਡ ਪਿਆਰ ਵਿਚ ਬੱਚੇ ਨਾ, ਓ ਅੱਜ-ਕੱਲ ਜਾਦਾ ਅਸੀਂ ਆਪਣੇ, ਓ ਵਿਗਾੜ ਲਏ ਨੇ ਅਸੀਂ ਖੁਦ ਹੀ ਜਿੰਮੇਵਾਰ ਹੈਗੇ ਆਂ ਏ
ਬਿਲਕੁਲ ਦੇਖੋ ਜੀ ਬੱਚਾ ਜੰਮਦੈ ਹਲਕਾ ਜੂਆ ਰੋਣ ਲੱਗਦਾ ਐ। ਛੇ ਮੀਨੇ ਦਾ ਹੋਏਆ ਸਾਲ ਦਾ ਹੋਏਆ, ਅਸੀਂ ਆਪਣੇ ਹੱਥ ਈ ਓਦੇ ਖੂਨ ਫੜਾ ਦਿਂਦੇ ਆਂ। ਓ ਤਾਲੇ ਲਾਲ ਟਮਾਟਰ ਤੈਨੂੰ ਫਾਰਮ ਲਾਤੀ ਕੁੱਝ ਵੀ ਲਾ ਤਾ।
ਹਾਂਜੀ-ਹਾਂਜੀ।
ਆਪ ਆਪਣੇ ਹੱਥੀਂ ਦਿੰਨੇ ਆਂ ਅਸੀਂ ਫੂਨ ਦੇ ਦਿੰਦੇ ਆਂ ਦਿਖਦਾ ਰੈਂਦਾ ਐ ਓਦੀ ਮਿਊਜਿਕ ਓਦੇ ਕੰ ਦਾ ਰੈਂਦਾ ਓ ਹੱਸਦਾ ਰੈਂਦਾ ਖੇਡਦਾ।
ਹਾਂਜੀ-ਹਾਂਜੀ ਓਈ ਸ ਮਾਵਾਂ ਫਰੀ ਹੋ ਜਾਂਦੀਆਂ ਨੇ।
ਨਾ ਓਨੂੰ ਬੁਲਾਣਾ ਐ ਮਾਂ ਪਿਓ ਵੀ ਮਸਤ ਨੇ ਬੱਚਾ ਵੀ ਮਸਤ ਹੈਗਾ।
ਹਾਂਜੀ-ਹਾਂਜੀ ਓ ਫੇਰ ਬਾਦ ਚ ਹਾਂਜੀ-ਹਾਂਜੀ ਬਾਦ ਚ ਫੇਰ ਸਾਈਡ ਈਫੈਕਟ ਹੁੰਦੇ ਨੇ ਆਈਜ਼
ਹੁਣ ਬੱਚੇ ਹੁਣ ਰੋਟੀ ਫੂਨ ਤੋਂ ਬਿਨਾਂ ਨੀ ਖਾਂਦੇ।
ਨਈ ਖਾਂਦੇ ਜੀ ਬਿਲਕੁਲ ਨਈ ਖਾਂਦੇ।
ਖਾਵਦੀ ਐ, ਓਨੇ ਰੋਟੀ, ਫੂਨ ਅੱਗੇ ਰੱਖ ਲੈਣਾ, ਓਨੇ ਫੂਨ ਤੇ ਟਿਕ-ਟਿਕ ਕਰੀ ਜਾਣੈ, ਓਦੀ ਮਾਂ ਨੇ ਓਨੂੰ ਰੋਟੀ, ਮੈਂ ਕਿੰਨੀ ਵਾਰ ਸਮਜਾਏਆ, ਅਵਾਈਡ ਕਰੋ ਪਰ ਨਈ-ਨਈ ਪੋਸੀਬਲ ਨੀ ਹੋ ਪਾਏਆ ਹੈ।
ਹਾਂਜੀ-ਹਾਂਜੀ ਬਿਲਕੁਲ ਐਈ ਗੱਲ ਏ ਬੱਚੇ ਤੇ ਫੂਨ ਤੇ ਬਗ਼ੈਰ ਰੋਟੀ ਖਾਂਦੇ ਈ ਨੀ ਬਿਲਕੁਲ ਨੀ ਖਾਂਦੇ। ਔ ਫੇਰ ਮਾਂ-ਬਾਪ ਮਜਬੂਰ ਹੋ ਜਾਂਦੇ ਨੇ ਬੱਚਾ ਖਾਏਗਾ ਨਈ ਤੇ ਫੇਰ ਕਿਸ ਤਰਾਂ ਹੋਏਗਾ ਓ ਫੇਰ ਓਨਾਂ ਨੂੰ ਲਗਾ ਕੇ ਦੇਣਾ ਪੈਂਦੈ, ਰੋਟੀ ਤੇ ਜ਼ਰੂਰੀ ਹੈ ਨਾ ਬੱਚੇ ਨੂੰ ਬੱਚੇ ਬਲੈਕ ਕਰਦੇ ਨੇ ਇਕ ਤਰਾਂ ਦਾ ਮਾਂ-ਪਿਓ ਨੂੰ ਹਾਂ, ਹਾਂਜੀ।
ਨੱਬੇ ਪਰਸੈਂਟ ਪੇਰੰਸ ਸਾਡਾ ਆਪ ਦਾ ਕਸੂਰ ਹੁੰਦਾ ਅਸੀਂ ਕਿਸੇ ਦਾ ਕਸੂਰ ਨੀ ਕੈ ਸਕਦੇ। ਮੇਨ ਸਾਡਾ ਆਪਦਾ ਕਸੂਰ ਹੁੰਦੈ।
ਹਾਂਜੀ, ਐ ਤੇ ਹੈ।
ਲੋਰੀਆਂ ਸੁਣਾਦੇਂ ਸੀਗੇ ਬੱਚੇਆਂ ਨੂੰ ਟਾਈਮ ਦਿੰਦੇ ਸੀਗੇ ਬੱਚੇਆਂ ਨਾ ਟਾਈਮ ਸ
ਹਾਂਜੀ, ਹਾਂਜੀ-ਹਾਂਜੀ ਅੱਜ-ਕੱਲ ਕਿਥੇ, ਪੈਂਲੇ ਸਾਨੂੰ ਵੀ ਕਾਨੀਆ ਸੁਨਾਉਂਦੇ ਹੁੰਦੇ ਸੀ ਵੱਡੇ-ਵਡੇਰੇ ਹੁਣ ਅੱਜ-ਕੱਲ ਕਾਨੀਆਂ ਤੇ ਹੈ ਈ ਨੀ। ਅੱਜ-ਕੱਲ ਤੇ, ਹਾਂਜੀ ਟਾਈਮ ਈ ਨੀ ਐ।
ਵਿਅਸਤ ਹੈਗਾ।
ਹਾਂਜੀ-ਹਾਂਜੀ ਫੋਨ ਏ ਜਿਨੇ ਬੰਦੇ ਓਨੇ ਫੋਨ ਘਰ ਚ। ਸਭ ਬੈਠ ਕੇ ਆਪਣਾ ਫੋਨ ਚਲਾ ਰਏ ਹੁੰਦੇ ਨੇ ਗੱਲ-ਬਾਤ ਚੀਤ ਹੁੰਦੀ ਨੀ ਹੈਗੀ ਆਪਸ ਵਿਚ
ਬਿਲਕੁਲ ਜੀ ਬਿਲਕੁਲ, ਚਲੋ ਬਹੁਤ ਵਦੀਆ ਲੱਗੇਆ ਜੀ ਤੁਹਾਡੇ ਨਾਲ ਗੱਲ ਬਾਤ ਕਰਕੇ।
ਹਾਂਜੀ-ਹਾਂਜੀ ਬਹੁਤ ਵਦੀਆ ਠੀਕ ਐ ਜੀ ਠੀਕ ਏ ਐ, ਸਸਰੀ ਕਾਲ ਜੀ।